ਹੈਲੋ। ਸਸ ਸੀ ਕਾਲ ਜੀ, ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ? ਹਾਂਜੀ ਠੀਕ ਠਾਕ, ਤੁਸੀਂ ਸੁਣਾਓ, ਤੁਸੀਂ ਠੀਕ ਓ?
ਹਾਂਜੀ ਮੈਂ ਵੀ ਠੀਕ-ਠਾਕ।
ਕੀ ਕਰਦੇ ਸੀ ਹੁਣ? ਹਾਂਜੀ ਹਾਂਜੀ ਰੋਟੀ-ਰਾਟੀ ਤਾ ਖਾ ਲਈ।
ਹੁਣੇ ਖਾ ਕੇ ਹਟੀ ਆ, ਰਾਜਮਾਂਹ, ਚੋਲ ਬਣਾਏ ਦੇ ਸੀ। ਤੇ ਉਹ ਖਾ, ਸੰਡੇ ਨੂੰ ਰਾਜਮਾਂ-ਚੋਲ ਹੀ ਬੰਨਣੇ ਨੇ। ਹਾਂ ਬੱਚਿਆਂ ਦੇ ਤਾਂ ਕਰਕੇ। ਹੋਰ, ਬੱਚੇ ਬੁੱਚੇ ਸਭ ਠੀਕ?
ਹਾਂਜੀ ਬੱਚੇ ਵੀ ਠੀਕ ਆ ਬਸ ਬੈਠੇ ਆ ਕਿ ਬਾਹਰੋਂ ਕੁਛ ਮੰਗਵਾਓ, ਕੁਛ ਖਾਣ ਦਾ। ਬੱਚਿਆਂ ਨੂੰ ਜਿੰਨੀ ਮਰਜ਼ੀ ਰੋਟੀ ਖਾ ਲਓ ਕੁਛ ਖਿਲਾ ਕੇ ਲਿਆਓ, ਕਿਤੇ ਘੁਮਾ ਕੇ ਲਿਆਓ।
ਕਿਤੇ ਨੀ ਆਂਦੀ, ਬਾਰ ਦੇ ਫਾਸਟ ਫੂਡ ਪਸੰਦ ਨੇ ਬੱਚਿਆਂ ਨੂੰ।
ਹਾਂ ਉਹੀ ਕੈਅ ਰਹੇ ਆ। ਬਰਗਰ ਮੰਗਵਾ ਲੋ, ਨਹੀਂ ਤੇ ਚੋਮਿਨ ਮੰਗਵਾ ਲੋ, ਇਹੀ ਮੰਗਵਾਓ, ਰੋਟੀ ਰੋਟੀ ਤੇ ਖਾਣ ਤੋਂ, ਬਾਹਰ ਦਾ ਜਿੰਨਾ ਭਾਵੇਂ ਮਰਜ਼ੀ ਦੇਦੇ ਨਾ ਨੂੰ ਇਹਨੂੰ ਖਾਣ ਖੂਣ ਨੂੰ।
ਉਹੀ ਐ ਘਰ ਦੇ ਪਸੰਦ ਨੀ ਆਂਦੇ ਜਿੰਨੇ ਮਰਜੀ ਸਵਾਦ ਪਾ ਕੇ ਦੇ ਦੇਈਏ।
ਹਾਂ ਨਹੀਂ ਉ ਨੀ ਆ, ਉਹੀ ਪਿੱਛੇ ਪਏ ਹੋਏ ਸੀ, ਅਸੀਂ ਚਾ ਚਾਹ ਨਾਲ ਕੁਛ ਮੰਗਾ ਲੋ, ਸਮੋਸੇ ਮੰਗਾ ਲੋ, ਰਹਿਣ ਦੋ ਸਮੋਸੇ ਰੈਨ ਦੋ। ਕੁਛ ਮੰਗਵਾਓ, ਡੋਸਾ ਮੰਗਵਾ ਲੋ, ਬਰਗਰ ਲਿਆਓ, ਹਨਾ ਕਿ ਕਿਹੜੀਆਂ ਆਈਟਮਾਂ ਦੱਸ ਦਿੰਦੇ ਆ ਪੁੱਛੋ ਹੀ ਨਾ।
ਹਾਂ, ਬੱਚਿਆਂ ਨੂੰ ਸਾਰਾ ਪਤਾ ਵੇ, ਬੱਚਿਆਂ ਨੂੰ ਸਭ ਪਤਾ ਕੀ ਖਾਣਾ ਕੀ ਨਹੀਂ ਖਾਣਾ।
ਹਾਂ ਕੀ ਕੀ ਖਾਣਾ ਕਿ ਨਹੀ ਰੋਟੀ ਜੇ ਬਣੀ ਵੀ ਹੋਏ ਨਾ ਕਿ ਉਹ ਖਾ ਲਓ ਉਹ ਨੀ ਖਾਣੀ।
ਉਹ ਨਹੀ ਖਾਣੀ, ਖਲੇਰੇ ਪਾਾਈ ਰੱਖਣਗੇ ਕਦੀ ਮੈਗੀ ਚੁੱਕ ਲਿਆਉਣਗੇ। ਕਦੀ ਕੁਛ ਬਣਾ ਲੈਣਗੇ, ਕਦੀ ਪੀਜੇ, ਪਾਸਤੇ ਬਣਾ ਲੈਣਗੇ।
ਹਾਂ ਹਾਂ ਕਦੇ ਮੈਕਰੋਨੀ ਮੈਕਰੋਨੀ ਬਣਾ ਲਓ, ਖਾਣ ਤੋਂ ਹਟਣਗੇ ਖੇਡਣ ਲੱਗਣਗੇ ਸਾਰੇ ਘਰਾਂ ਵਿੱਚ ਖਿਲੋਣੀ ਪਾ ਦੇਣਗੇ ਬਸ ਗੱਲ ਤਾਂ ਈ ਐ ਕੱਲ ਜਾਣਗੇ ਸਕੂਲ ਸਾਡੇ ਤਾਂ, ਤੁਹਾਡੇ ਖੁੱਲ੍ਹ ਗਏ।
ਸਾਡੇ ਵੀ ਕੱਲ ਬੱਚਿਆਂ ਨੇ ਜਾਣਾ।
ਹਾਂ ਸਾਡੇ ਵੀ ਕੱਲ ਜਾਣੇ ਕੱਲ ਤੋਂ ਸਟਾਰਟ ਐ, ਕੱਲ ਤੋਂ ਇਹ ਹੈ ਕਿ ਚਲੋ ਸਕੂਲ ਜਾਣਗੇ ਚਲੋ ਬੱਚਾ ਥੱਕ ਜਾਂਦਾ ਫਿਰ ਤਾਂ ਨਹੀ ਕਰਦੇ ਪਰੇਸ਼ਾਨ, ਹੁਣ ਘਰ'ਚ ਰਹਿ ਕੇ ਹੁਣ ਨਾ ਜ਼ਿਆਦਾ ਹੀ ਪਰੇਸ਼ਾਨ ਕਰਨ ਲੱਗ ਗਿਆ, ਹਾਂਜੀ ਹਾਂਜੀ ਛੋਟੇ ਹੀ ਆ।
ਊ।
ਤਾਂ ਆਪ ਜ਼ਿਆਦਾ ਹੀ ਪਰੇਸ਼ਾਨ ਹੁਣ ਸਕੂਲ ਦੀ ਜਾ ਜਾਣਗੇ, ਆਉਣਗੇ ਰੋਟੀ ਖਾ ਕੇ ਥੋੜ੍ਹਾ ਰੈਸਟ ਕਰਨਗੇ।
ਨਾ ਨਾ ਸਾਡੇ ਤੇ ਵੱਡੇ ਬੱਚੇ ਆ ਟੀਚਰ ਮੇਰਾ ਤਾਂ ਸਕੂਲ ਲੱਗਾ ਦਾ।
ਅੱਛਾ ਅੱਛਾ।
ਸਕੂਲ ਨੇ ਸਵੇਰੇ ਓਦੇ ਵੀ ਖੋਲ ਜਾਣੇ ਨਾ।
ਅੱਛਾ-ਅੱਛਾ, ਹੂੰ। ਓਈ ਪਿੱਛੇ ਪਿਆ ਪਾਪਾ ਤੁਸੀ ਚਲੋ-ਚਲੋ ਬਾਜ਼ਾਰ ਚਲੋ ਕੁਛ ਲੇ ਕੇ ਆਓ, ਕੁਛ ਖਲਾ
ਹਾਂਜੀ। ਹੂੰ-ਹੂੰ, ਹੋਰ ਸਭ ਠੀਕ-ਠਾਕ?
ਹਾਂਜੀ-ਹਾਂਜੀ, ਹੋਰ ਗਏ ਨੀ ਕਿਤੇੇ ਘੁੰਮਣ ਫਿਰਨ ਤੁਸੀਂ?
ਨਾ ਗਏ ਸੀ ਦਰਬਾਰ ਸੈਬ ਗਏ ਸੀ ਗਏ ਸੀ ਦਰਬਾਰ ਸੈਬ ਤੋਂ ਹੋ ਕੇ ਆ ਗਏ, ਪਿਛਲੇ ਸੰਡੇ ਨੂੰ ਗਏ ਸੀ ਹਾਂ, ਪਿਛਲੇ
ਸਾਡੇ ਵੀ ਗਏ ਸੀ, ਓ ਮੈਂ ਕੈ ਰੀ ਭੀੜ ਬੋਤ ਹੁੰਦੀ ਏ ਨਾ ਸ਼ਨੀਵਾਰ ਤੇ ਐਤਵਾਰ।
ਸ਼ਨੀ, ਐਤਵਾਰ ਤੇ ਬੜਾ ਰਸ਼ ਹੁੰਦਾ ਵੇ ਪਰ ਐਤਕੀ ਜਿਸ ਤਰ੍ਹਾਂ ਮਰਜ਼ੀ ਜਾਓ ਕਿਉਂਕਿ ਛੁੱਟੀਆਂ ਕਰਕੇ ਟੂਰਿਸਟ ਆਇਆ ਦਾ ਈ ਬੜਾ ਵੇ ਯਾਤਰੂ।
ਹਾਂ ਬਹੁਤ ਆਏ ਹੋਏ, ਬਹੁਤ ਜਾਦਾ ਆਏ ਹੋਏ ਆ। ਇਨਾਂ ਦੇ ਨਾ
ਤੇ ਬੜਾ ਰਸ਼ ਸੀ, ਰਾਤੀ ਬਾਰਾਂ ਵਜੇ ਵੀ ਯਾਤਰੂ ਆਨ ਲੱਗੇ ਦੇ ਸੀ
ਹਾਂ, ਓ ਸਾਡੇ ਬੱਚਿਆਂ ਦੇ ਪਾਪਾ ਗਏ ਸੀ ਨਾ ਹੁਣੇ ਇਸ ਪਿਛਲੇ ਸੰਡੇ ਗਏ ਸੀ ਏ ਸ਼ਨੀਵਾਰ ਗਏ ਸੀ ਆਏ ਐਤਵਾਰ ਆਏ ਇਤਨੀ ਗਰਮੀ।
ਤੇ ਲੋਗ ਸੰਡੇ ਨੂੰ ਵੇਲੇ ਹੁੰਦੇ ਨੀ ਤੇ ਓ ਕੀ ਕਰਦੇ ਨੇ ਸੇਵਾ- ਸੂਵਾ ਕਰਨ ਵਾਸ ਤੇ ਉੱਥੇ ਸੰਡੇ ਨੂੰ ਚਲੇ ਜਾਂਦੇ ਕਿ ਕਿਉਂਕਿ ਅ ਐ ਸ਼ਨੀਵਾਰ ਚਲੇ ਜਾਂਦੇ ਐਤਵਾਰ ਨੂੰ ਛੁੱਟੀ ਹੁੰਦੀ ਏ ਲੋਕੀਂ ਫਿਰ ਉੱਥੇ ਚਲੇ ਜਾਂਦੇ
ਹਾਂਜੀ, ਉੱਥੇ ਸੇਵਾ ਕਰਾਂਦੇ ਆ ਫਿਰ ਤਾਂ ਈ ਭੀੜ ਜਾਦਾ ਹੋ ਜਾਂਦੀ ਏ ਦੇਖੋ ਯਾਤਰੀ ਤਾਂ ਦੇ ਓ ਆਂਦੀ ਆ।
ਨਾਲ ਕੁਛ ਹੁਣ ਓ ਚੁਪੈਰੇ ਚੱਲਦੇ ਪਏ ਜੇੜੇ ਓਨਾਂ ਕਰਕੇ ਵੀ ਰਸ਼ ਹੁੰ ਦੈ, ਹਾਂ ਓਨਾਂ ਦੇ ਕਰਕੇ ਵੀ ਰਸ਼ ਬੜੇ ਹੋ ਰਏ ਦੇ ਨੇ ਅੱਜ ਕੱਲ।
ਹਾਂਜੀ ਐਤਵਾਰ ਵੀ ਓ ਕੇੜਾ ਓਦਰ ਚੋਪੈਰਾ ਸੈਬ ਵੀ ਕੱਟਣ ਜਾਂਦੇ ਆ ਲੋਕੀ ਦਰਬਾਰ ਸੈਬ ਓਦਰ
ਤਾਂ ਕਰਕੇ ਓਦੇ ਕਰਕੇ ਵੀ ਰਸ਼ ਬੜੇ ਹੋ, ਅਸੀਂ ਵੀ ਗਏ ਸੀ ਅਸੀਂ ਸਗੋਂ ਸ਼ਨੀ, ਐਤ ਅਸੀਂ ਐਂਤਵਾਰ ਨੂੰ ਸਵੇਰੇ ਗੇ ਸੀ। ਹੂੰ, ਅਸੀਂ ਅਪ ਡਾਊਨ ਈ ਕੀਤਾ ਆਣ-ਜਾਣ ਈ ਕੀਤਾ ਸਿਰਫ, ਰਾਤੀ ਅਸੀਂ ਨਾਲ ਈ ਵਾਪਸ ਤਾਂ ਆਂਦਿਆਂ ਵੀ ਇੰਨਾ ਰਸ਼ ਸੀ ਨਾ, ਬੜਾ ਰਸ਼ ਸੀ।
ਫਿਰ ਉੱਧਰ ਕਮਰੇ ਵੀ ਨੀ ਜੇੜੇ ਮਿਲਦੇ ਬਾਅਰ ਵੀ ਮਲਬ ਕਿ ਨਾ ਜੇੜਾ ਮੰਜੀ ਸੈਬ ਐ ਫੇਰ ਓ ਵੀ ਪੂਰਾ ਹੋਲ ਮੰਜੀ ਸੈਬ ਵੀ ਫੁਲ ਸੀਗਾ, ਬਾਅਰ ਸਰੋਵਰਾਂ ਤੇ ਵੀ ਨਾ ਲੋ ਲੋਕੀ ਨੀਚੇ ਈ ਪਏ ਹੋਏ ਸੀ ਤਾਂ ਗਰਮੀ ਤੁਆਨੂੰ ਪਤਾ ਸੀ, ਕਿੰਨੀ ਗਰਮੀ, ਨਾ ਕਮਰੇ ਔਰ ਲੋਕੀ ਵੀ ਤੁਰੇ ਹੋਏ ਐ।
ਹੂੰ।
ਹ
ਹੁਣ ਜਾਣਾ ਵੀ ਕਿੱਥੇ ਬੱਚਿਆਂ ਨੂੰ ਲੈ ਕੇ, ਕਿੱਧਰੇ ਨਾ ਕਿੱਧਰੇ ਤੇ ਲਿਜਾਣਾ ਪੈਂਦਾ ਈ ਐ ਛੁੱਟੀਆਂ ਹੁੰਦੀਆਂ ਨੇ ਪਈਆਂ ਨੇ ਘੁੰਮਣ ਵਾਸ ਵਾਸਤੇ ਤੇ, ਬੱਚੇ ਫੇਰ ਕਹਿੰਦੇ ਲੈ ਕੇ ਜਾਓ ਕਿਧਰੇ, ਹਾਂ ਓਈਓ ਤੇ ਜਿੰਨਾ ਦੇ ਛੋਟੇ ਹੁੰਦੇ ਨੇ ਓਨਾਂ ਦੀ ਮਜਬੂਰੀ ਨੀ ਹੋ ਚ ਕੇ ਨਾਨਕੇ ਲੈ ਜਾਣਗੇ ਹੋਰ ਕਿ ਲੈ ਜਾਣਗੇੋ ਤੇ ਥੋੜੇ ਬੱਚੇ ਵੱਡੇ ਜੇੜੇ ਹੁੰਦੇ ਓ ਨੀ ਨਾ ਮੰਨਦੇ ਓ ਤੇ ਫਿਰ ਕੈਂਣਗੇ ਸਾਨੂੰ ਕਿਤੇ ਨਾ
ਅੱਛਾ ਦੇਖੋ ਬੜੇ ਬੱਚੇ ਹੋਨ ਨਾ ਓਨਾਂ ਦਾ ਇਤਨਾ ਓ ਵੀ ਨੀ ਰੈਂਦਾ ਧਿਆਨ ਓ ਨਾ ਸ ਖੁੱਦ ਸਮਝ ਜਾਂਦੇ ਸਾਰਾ ਕੰਮ। ਹੁਣ ਛੋਟਿਆਂ ਨੂੰ ਵੇਖ ਕੇ ਜਾਓ ਸਾਰੇ ਡਿਪੈਂਡ ਹੁੰਦੇ ਬੱਚੇ ਮਾਂ- ਪਿਓ ਤੋਂ ਈ ਹੁੰਦੇ ਆ। ਹੂੰ, ਪੈਲਾਂ ਤਾਂ ਅਸੀਂ ਨਾਨਕੇ ਹੀ ਜਾਈ ਦਾ ਸੀ ਬੱਚੇ ਘੁੰਮ ਕੇ ਆਇਆ ਵੀਅ, ਪੱਚੀ ਦਿਨ ਲਾ ਆਏ ਉਧਰ।
ਕਿੱਥੇ
ਬੱਚੇਆਂ ਨੂੰ ਬਣੇ ਕ ਬੱਚੇ ਨਾਨਕੇ ਗਏ ਸੀ ਨਾ। ਉੱਥੇ ਗਏ ਸੀ ਫਿਰ ਇੱਕ ਅਸੀਂ ਇਨਾਂ ਨੂੰ ਪੋਂਟਾ ਸਾਹਿਬ ਲੇ ਗਏ ਸੀ ਪਿਛਲੇ ਤੋਂ ਪਿਛਲੇ ਸੰਡੇ।
ਅੱਛਾ।
ਉਹ ਫੇਰ ਸਵੇਰੇ ਗਏ ਸ਼ਾਮੀ ਆ ਗਏ।
ਹੁ ਕੋਈ ਨਾ ਕੋਈ ਚੀਜ਼ ਦਖਾਣੀ ਬੱਚੇਆਂ ਨੂੰ ਕਿਧਰੇ ਨਾ ਕਿਧਰੇ ਰਜਾ
ਅੱਜ ਪਿਛੇ ਪੈੳ ਜਾਦੂਗਰ ਲੱਗਿਆ ਹੋਇਆ ਸਾਡੇ ਇੱਧਰ ਜਾਦੂਗਰ ਵੇਖਣ ਚਲੋ ਮਲਬ ਕਿ ਨਾ ਇੱਕਦਮ ਕੋਈ ਇੱਕ ਤਾਂ ਬੰਦਾ ਪਲੈਨ ਬਣਾਦਾ ਕਿ ਜਾਵਾਂਗੇ ਇਹ ਤਾਂ ਐਟ ਏ ਟਾਇਮ ਮੂੰਹ ਕੱਢਦੇ ਏ ਬਸ ਮੂੰਹ ਕੱਢੋ ਤੇ ਕਹਿੰਦੇ ਪੂਰੀ ਹੋ ਜੇਗੀ ਬਸ
ਚਾਹੀਦਾ ਫੋਨਾਂ ਚ ਵੇਖ ਲੈਂਦੇ ਨੇ ਕਿੱਧਰ ਕੀ ਹੁੰਦੇ ਪਏ ਕੀ ਲੋਕੀ ਕਿੱਥੇ ਗਏ ਦੇ ਕਿੱਥੇ ਨਹੀਂ ਗਏ ਦੇ।
ਸਾਰੇ ਪਾਰਕਾਂ ਦਾ ਜੇਹੜੇ ਮੇਲੇ ਮੂਲੇ ਲੱਗੇ ਨੇ ਫੋਨ ਤੇ ਆ ਜਾਂਦੇ ਸਾਰੇ। ਤਾਂ ਬੱਚੇਆਂ ਨੂੰ ਪਤਾ ਲਗਦਾ ਵੀ ਸਾਡੇ ਲਾਕੇ ਇਹ ਤਾਂ ਆ ਗਿਆ ਚਲੋ ਫਿਊਚਰ ਚਲੋ ਫੇਰ ਬਾਹਰੋਂ ਖਾਵਾਂ ਪੀਵਾਂਗੇ। ਉਹੀ ਪਿੱਛੇ ਪਿਆ ਹੋਇਆ ਸੀ ਜਾਦੂਗਰ ਦਾ ਮਨਾ ਕੀਤਾ ਹੁਣ ਚੀਜ਼ਾਂ ਖਵਾਓ। ਚੀਜਾ ਖਵਾਓ ਕੁਛ ਖਵਾਉ ਇਨ੍ਹਾਂ ਨੂੰ ਇਕ ਚੀਜ਼ ਦਾ ਪਿਛਾ ਹਾਂ ਨਹੀਂ ਨਹੀਂ ਘਾਰ ਪੈ ਕੇ ਨੇ ਉੱਧਰ ਹੀ ਜਾਵਾਂਗੇ ਮਲਬ ਕਿ ਇਹਨਾਂ ਨੂੰ ਪਤਾ ਕੀ ਏ ਜੇ ਘਰੋ ਬਾਹਰ ਨਿਕ ਨਿਕਲ ਕੇ ਜਾਈਏ ਉੱਥੇ ਹੀ ਖਾਈਏ ਘਰ ਨੀ ਖਾਣਾ ਚੀਜ਼ ਕੁੱਛ ਇਹ ਵੀ ਇਹ ਵੀ ਕਹਿ ਰਹੇ ਘਰ ਲਿਆ ਨਾ ਨਾ ਨਾ ਘਰ ਨੀ ਖਾਣਾ ਉੱਥੇ ਹੀ ਚਲੋ ਨਾ ਜਾਣਾ ਇਹਨਾਂ ਨੇ ਘੁੰਮਣਾ
ਬਹਾਨੇ ਨਾਲ ਘੁੰਮਣਾ ਵੇ ਬਾਹਰ ਦਾ ਚੱਕਰ ਲਾ ਕੇ ਆਈਏ।
ਹਾਂ ਸਾਡੇ ਵਰਗੇ ਕਹਿੰਦੇ ਚਲੋ ਗਰਮੀ ਏ ਕੀ ਬੱਚਾ ਕੀ ਲੇ ਕੇ ਜਾਣਾ ਜੋ ਖਾਣਾ ਚਲੋ ਘਰ ਹੀ ਮੰਗਵਾ ਦੀ ਏ ਇਹਨਾਂ ਨੇ ਘਰ ਨੀ ਖਾਣਾ
ਆਪੇ ਸਵੇਰੇ ਬੋਲਦੇ ਮੰਮਾ ਚਲੋ ਕਿਧਰੇ ਘੁੰਮ ਕੇ ਆਈਏ ਮੈਂ ਬਾਹਰ ਜਾ ਕੇ ਵੇਖ ਘੁੰਮ ਕੇ ਤੂੰ ਨਾਲੇ ਕਹਿਨਾ ਮੇਨ ਚੱਕ ਕਰ ਆਗੇ ਗਰਮੀ ਏਨੀ ਏ ਤੇ ਕਰੇ ਕੋਈ ਕੀ ਅੱਜ ਸਗੋਂ ਗੁਰਪੁਰਬ ਹੈਗਾ ਤੇ ਤਾਂ ਨਹੀਂ ਗਏ ਇੰਨੀ ਗਰਮੀ ਹੈਗੀ ਤੇ ਕੌਨ ਜਾਏ।
ਦੀ ਵਸਾ ਅੰਬਰਸਰ ਕਿ ਨਾ
ਹੁ
ਹਾਂਜੀ।
ਗਰਮੀ ਗੇ ਨੀ ਅਸੀਂ ਗੇ ਨੀ ਘਰ ਈ ਬੈਠੇ ਰੇ ਕੌਨ ਜਾਏ ਇੰਨੀ ਗਰਮੀ ਚ
ਕੁਛ ਨਹੀਂ ਮੇਰਾ ਮੁੰਡਾ ਤੇ ਇਸ ਦੇ ਪਾਪਾ ਗਏ ਸੀ ਸ ਸਵੇਰੇ ਗੁਰਦੁਆਰੇ ਸਾਡਾ ਹੁਕਮ ਨੀ ਹੋਇਆ ਮੇਰਾ ਮੇਰੀ ਬੇਟੀ ਦਾ ਅਸੀਂ ਘਰ ਦੇ ਹੀ ਕੰਮ ਕਾਰ ਕੀਤੇ ਏ ਜਾਣਾ ਕਿਥੇ ਇਹ ਦੋਨੋ ਹੋ ਆਏ ਸੀ ਗੁਰਦੁਆਰੇ। ਸਾਡੇ ਤੇ ਹੈ ਨਾ ਲੋਕਲ ਗੁਰਦੁਆਰਾ ਉੱਥੇ ਚਲੇ ਗਏ ਸੀਗੇ।
ਕਿੱਥੇ
ਤੇ ਸਾਡੇ ਇੱਧਰ ਹੀ ਤੇ ਦੋਨੋ ਪਿਓ ਪੁੱਤਰ ਚਲੇ ਗਏ ਸੀਗੇ
ਅੱਛਾ-ਅੱਛਾ
ਕੁੜੀ ਕਹਿ ਰਹੀ ਸੀ ਮੈਨੂੰ ਨੀ ਲੈਕੇ ਗੇ ਮੈਂ ਵੀ ਜਾਣਾ ਸੀ ਉਹਦੇ ਨਾਲ ਇੱਕ ਛੋਟੀ ਜਿ ਬੁਲਟ ਲਿਆਇਆ ਇੱਕ ਤੇ ਕੁੜੀ ਪਿੱਛੇ। ਤੇ ਫੇਰ ਏਨੂ ਖਿਲੌਣੇ ਲਿਆਏ ਮੇਰੇ ਵਾਸਤੇ ਖਿਲੌਣੇ ਨੀ ਲੇ ਕੇ ਆਏ। ਮੈਂ ਕਿਆ ਤੂੰ ਵੀ ਮੁੰਡੇ ਤੋਂ ੳਂਂਦੇ ਅੋ। ਕਾਰਾਂ, ਬੁਲਡ ਏਨਾਂ ਦੇ ਸ਼ੌਂਕ ਹੁੰਦੇ ਆ। ਉ ਵੀ ਲੇਕੇ ਆਇਆ ਗੁੜ ਮੇਰੇ ਵਾਸ। ਤੂੰ ਵੀ ਕੁਛ ਲਿਆਣਾ ਸੀਗਾ ਪਾਪਾ ਮੇਰੇ ਵਾਸਤੇ।
ਛੋਟੇ ਬੱਚੇ ਜਿਹੜੇ ਬਾਰ ਜਾਣ ਨਾ ਉ ਕੁਛ ਨਾ ਕੁੱਛ ਹੱਥ ਚ ਫੜ ਕੇ ਲਿਆਣ ਗੇ। ਵੱਡੇ ਫੇਰ ਮੰਨ ਜਾਣਗੇ।
ਹਾਂ, ਵੱਡਿਆਂ ਨੂੰ ਤਾਂ ਬੰਦਾ ਮਨਾ ਹਾਂ। ਛੋਟੇ ਨੀ ਮੰਨਦੇ ਛੋਟੇ ਤਾਂ ਮਾਣੋ ਜੀਦ ਜੀਦਾ ਪੂਰੀਆਂ ਕਰਨੀਆਂ ਪੈਂਦੀਆਂ, ਵੱਡੇ ਤਾਂ ਫੇਰ ਵੀ ਥੋੜ੍ਹੇ ਸਾਰ ਲੈਂਦੇ ਐ। ਤੇ ਲੋਬੀ ਨੀ ਕਰਾਇਆ ਥੋੜਾ ਕਹਿਣ ਗੇ। ਰੋ ਕੇ ਚੁੱ ਚੁੱਪ ਹੋ ਜਾਣ ਗੇ, ਪਰ ਛੋਟੇ ਨੀ ਓਤੇ ਭੁੱਲਦੇ ਨੀ ਗੱਲ ਨੂੰ।
ਉਹੀ ਓਤਾ ਬੱਚਿਆਂ ਦੇ ਕੋਣ, ਚਲੋ ਬੱਚਿਆਂ ਪਿੱਛੇ ਈ ਕਮਾਨ ਦਾ ਪੈਂਦਾ ਮਾਂ-ਪਿਓ ਦਾ
ਹਾਂਜੀ, ਓਹੀ ਐ ਚਲੋ।
ਅੱਜ-ਕੱਲ੍ਹ ਕਿਹੜੇ ਏਨੇ ਹੈਗੇ ਐ, ਪੈਲੇ ਹੁੰਦੇ ਸੀ ਏਨੇ-ਏਨੇ ਤਾਂ ਬੰਜੇ ਮਾਂ-ਪਿਓ ਜਿਸ ਤਰਾ ਦਿੰਦੇ ਸੀ ਖੋਆ ਲੈਂਦੇ ਸੀ। ਅੱਜ-ਕੱਲ ਹੁੰਦੇ ਈ ਗਿਣਦੇ ਦੋ-ਦੋ ਬੱਚੇ ਨੇ ਤੇ ਫੇਰ ਉਹਨਾਂ ਦੀ ਖਵਾਇਸ਼ਾਂ ਈ ਪੂਰੀਆਂ ਕਰਨੀਆਂ।
ਉਣਾ ਦਾਤ ਦੋ ਬੱਚਿਆਂ ਦੀਆਂ ਖੁਵਾਸ਼ਾ ਵੀ ਉਹਨਾਂ ਦੀ ਖਵਾਹਿਸ਼ਾਂ ਵੀ ਬੋਤ ਹੁੰਦੀਆ ਹਨ। ਪਹਿਲਾ ਤੇ ਸਗੋਂ ਜਿਆਦਾ ਵੀ ਹੋਣ ਦੇ ਸੀ ਚਾਰ-ਚਾਰ ਪੰਜ
ਬੱਚਿਆਂ ਦੀ ਖ਼ਵਾਇਸ਼ਾਂ ਤੇ ਹੁਣ ਉਨਾ ਦੋ ਬੱਚਿਆਂ ਦੀ ੳਈ ਉ ਖ਼ਵਾਇਸ਼ਾਂ ਨੇ।
ਪਹਿਲਾ ਤਾਂ ਪੰਜ-ਸੱਤ ਦੀਆ ਇੰਨੀਆ ਨੀ ਤਿਆਰੀਆਂ ਨਾ, ਜਿਨਾਂ ਦੋ ਦੀਆ ਹੁੰਦੀਆਂ ਐ।
ਅੱਜ-ਕੱਲ੍ਹ ਦੋ ਦੀਆਂ ਵੀ ਨੀ ਪੂਰੀਆਂ ਹੁੰਦੀਆਂ ਪਈਆਂ ਤੇ।
ਹਾਂ, ਦੋ ਦੀ ਵੀ ਨੀ ਪੂਰੀਆ ਹੋਣੀਆ। ਦੇਖਿੳ ਤੁਸੀਂ ਮਹੰਗਾਈ ਦੇਖ ਲਓ, ਕਿੰਨੀਆਂ ਦੋਹ ਦੀ ਡਿਮਾਂਡਾਂ। ਪੂਰੀਆਂ ਨੀ ਹੋ ਰੀਆਂ, ਪੈਲਾਂ ਵਾਲਾ ਟਾਈਮ ਠੀਕ ਸੀ ਗਾਂ।
ਚੀਜ਼ ਬਾਰ ਜਾਓ, ਸੌ-ਦੋ ਸੋ ਦਾ ਪਤਾ ਨੀ ਚੱਲਦਾ। ਖਾਣ ਵਾਲੀ ਚੀਜ਼ ਦੋ ਚੀਜ਼ਾਂ ਲਿਆਓ ਤਾਂ ਸੌ ਰੁਪਿਆ ਐਵੇ।
ਖਾਣਾ ਵਾਲੀ ਸੀ ਇੱਕ ਬੱਚੇ ਦੇ ਵਾਸਤੇ ਸੌ ਰੁਪਿਆ, ਦਸ ਰੁਪ ਦੇ ਬਰਾਬਰ ਸੌ ਰੁਪਿਆ ਹੋਇਆ ਵਾ।
ਹਾਂਜੀ, ਜਾਓ ਬੱਚੇ ਨੂੰ ਕੈ ਲਓ ਨਾ, ਕੁੱਛ ਲੇ ਲੋ ਚੋਕਲੇਟ ਲੇਣਗੇ ਪੈਂਤੀ-ਪੈਂਤੀ ਰੁਪਏ ਦੀ ਚੋਕਲੇਟਾਂ ਲੇ ਲੈਂਦੇ ਐ।
ਯਾ ਤੇ
ਕੋਲਡ ਡਿ੍ੰਗ ਲੇ ਲਣਗੇ।
ਹੂੰ ਏ ਤਾ, ਬੱਚਿਆਂ ਦਾ ਹੈ ਈ ਨੀ ਕੋਈ ਚੀਜ਼ ਖਾਣ ਵਾਲੀ ਹੈ ਈ ਨੀ ਤੇ। ਬੱਚੇ ਵੀ ਕੀ ਖਾਣ, ਅੱਜ-ਕੱਲ ਕੁਛ ਵੀ ਹੈ ਨੀ ਐ। ਹਰ ਚੀਜ਼ ਟੀਕੇ ਲਾ ਕੇ ਸਬਜ਼ੀਆਂ, ਹਰ ਚੀਜ਼ ਨੂੰ ਇੰਜੈਕਸ਼ਨ ਲੱਗੇ। ਕੋਈ ਫਲ-ਫਰੂਟ ਦਾ ਸਵਾਦ ਵੀ ਐਨੀ ਹੈ ਕਿਸੇ ਦਾ ਵੀ, ਮੌਸਮ ਹਜੇ ਆਇਆ ਵੇ ਕੀੜੇ ਪੈਲੇ ਪਏ ਹੁੰਦੇ ਨੇ।
ਹਾਂ, ਹੋਰ ਅੰਬ ਦੇ ਵੇਸਣ ਦੇ ਹੋ ਗਏ।
ਕੀ ਖਾਣਾ ਏ ਸੀ ਨੂੰ।
ਉਈ ਐ, ਖਾ ਕੇ ਵੀ ਆਪਣੀ ਬਿਮਾਰ ਈ ਹੋਣਾ, ਸਰੀਰ ਨੂੰ ਬਿਮਾਰੀ ਲੈਣ ਵਾਲੀ ਗੱਲ ਐ।
ਹੈ ਈ ਨੀ ਸਰੀਰ ਖਾਣ ਦੀ ਤਾਕਤ ਕਿੱਥੋਂ ਆਣੀ? ਬਿਮਾਰੀਆਂ ਆਪੇ ਹੀ ਬਣਨੀਆ ਸਾਰੇ ਸਰੀਰ ਦੇ ਵਿੱਚ।
ਤਾਕਤ ਵਲ ਨਾ, ਬੱਚਿਆਂ' ਚ ਤਾਕਤ ਕੰਮ ਕਰਨ ਦੀ ਏ, ਨਾ ਖਾਣ ਤਾਕਤ ਨੀ ਹੈ। ਤੇ ਬੰਦੇਆਂ ਦੇ ਕੰਮ ਕਰਨ ਚ ਕਿੱਥੋਂ ਤਾਕਤ ਆਣੀ।
ਨਾ-ਨਾ, ਬੱਚਿਆਂ ਚ ਤਾਕਤ ਹੈ ਈ ਨੀ ਅੱਜ-ਕੱਲ੍ਹ ਮਿੰਟ ਵਿੱਚ ਕੁਝ ਉਲਟਾ-ਸਿੱਧਾ ਖਾ ਲੈਣ, ਬਿਮਾਰ ਹੋ ਜਾਂਦੇ। ਏਈ ਤਾਈ ਤਾਂ ਨੀ ੲੈ ਨਾ, ਮਤਲਬ ਕਿ ਅੱਛਾ ਖਾਣ ਪਾਣ ਨਈ ਐ ਬੱਚਿਆਂ ਦਾ।
ਨਈ ਕਰਕੇ। ਜੇ ਖਾਣਾ-ਪੀਣਾ ਅੱਛਾ ਹੋਏ ਬੱਚੇ ਵਿੱਚ, ਅੱਛੀ ਹੋਣ ਸੇਤਾ। ਮੇਰੀ ਕੁੜੀ ਫੋਰਥ ਵਿੱਚ ਐ।
ਅੱਛਾ, ਅੱਛਾ-ਅੱਛਾ।
ਹਾਂਜੀ
ਹਾਂ ਚਲੋ। ਤੇ ਸਕੂਲ ਨੇ ਅੱਛਾ ਕੱਲ ਖੁੱਲਣਣੇ ਕਿੰਨੇ ਮੀਂਨੇਂ ਦੀ ਛੁੱਟੀਆਂ ਪਈਆਂ ਦੀਆਂ ਸੀ।
ਈਨਾਂ ਦੀ ਮਈ ਤੋ ਪਈਆਂ ਹੋਈਆਂ ਛੁੱਟੀਆਂ।
ਅੱਛਾ।
ਤੇਈ ਮਈ ਤੋ ਪੈ ਗਿਆ ਸੀ, ਛੇ ਜੁਲਾਈ ਪੰਜ ਜੁਲਾਈ ਤੱਕ ਕੱਲ ਤੋ ਸਕੂਲ ਐ। ਕੱਲ ਤੋ ਜਾਣਗੇ ਫਿਰ ਟੈਸਟ ਵਗੈਰਾ ਸ਼ੁਰੂ ਹੋ ਜਾਣਗੇ।
ਹਾਂ।
ਚਲੋ ਅੱਛਾ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।